ਸਸ ਲਾ
ਸਸ਼ ਰੀਆ ਕਾਲ ਜੀ, ਠੀਕ ਹੋ।
ਹਾਂਜੀ ਮੈਂ ਤਾਂ ਠੀਕ ਹਾਂ, ਤੁਸੀਂ ਸੁਣਾਓ ਜੀ।
ਵਧੀਆ-ਵਧੀਆ, ਹੋਰ ਘਰ ਸਭ ਠੀਕ ਨੇ ਤੁਹਾਡੇ।
ਹਾਂਜੀ ਮੇਰੇ ਘਰ ਤੇ ਠੀਕ ਨੇ, ਤੁਹਾਡੇ ਘਰ ਦੇ
ਹਾਂਜੀ, ਸਾਡੇ ਘਰ ਦੇ ਵੀ ਸਭ ਠੀਕ ਨੇ, ਹੋਰ ਕੀ ਕਰ ਰਹੇ ਸੀ ਤੁਸੀਂ।
ਜੀ ਕੁਛ ਨੀ ਜੀ, ਘਰ ਬੈਠਿਆ ਸੀ ਹੁਨੇ ਮੈਂ।
ਅੱਛਾ- ਅੱਛਾ। ਅੱਛਾ, ਮੈਂ ਤੁਹਾਨੂੰ ਐਂ ਪੁੱਛਣਾ ਸੀ, ਫਾਸਟ ਫੂਡ ਬਾਰੇ। ਅੱਜ- ਕੱਲ੍ਹ ਕਿੰਨਾ ਗੰਦਾ ਫਾਸਟ ਫੂਡ ਆ ਰਿਹਾ, ਮੋਮੋਸ ਵਗੈਰਾ।
ਹਾਂਜੀ, ਇਹ ਮੋਮੋਸ ਵਗੈਰਾ ਤਾਂ ਦੇਖੋ ਮੈਦਾ ਹੀ ਐ, ਜੰਮਿਆ ਮੈਦਾ। ਅੱਜ- ਕੱਲ੍ਹ ਮਤਲਬ ਤੁਸੀਂ ਅਗਰ ਫਾਸਟ ਫੂਡ ਖਾਣਾ ਵੀ ਹੈ ਨਾ ਤੇ ਘਰੇ ਬਣਾਇਓ, ਮੈਂ ਤਾਂ ਤੁਹਾਨੂੰ ਇਹੀ ਸੁਜੈਸਟ ਕਰਾਂ, ਹਾਂਜੀ ਘਰ ਸਭ ਦੇ ਬੈਸਟ ਹੈਗਾ ਜੀ, ਦੇਖੋ ਬਾਹਰ ਹਾਈਜੀਨ ਵੀ ਨਹੀਂ ਹੁੰਦਾ, ਤੇ ਇੱਕ ਇਕੋ ਈ ਤੇਲ ਚ ਉਹ ਤਲਦੇ ਹੀ ਰਹਿੰਦੇ ਨੇ, ਤਲਦੇ ਹੀ ਰਹਿੰਦੇ ਨੇ।
ਹਾਂ, ਇੱਕ ਤੁਹਾਨੂੰ ਇਹ ਵੀ ਨੀ ਪਤਾ, ਕਿਤਨੇ ਟਾਈਮ ਤੋਂ ਉਹ ਇੱਕੋ ਹੀ ਤੇਲ ਯੂਜ ਕਰ ਰਹੇ ਨੇ।
ਹਾਂਜੀ ਆਹ ਤੇ ਸਾਨੂੰ ਵੀ ਨੀ ਪਤਾ, ਕਿਤਨੇ ਟਾਈਮ ਤੋਂ ਤੇਲ ਵੀ ਯੂਜ਼ ਹੋ ਰਹਾ। ਘਰ ਹਮੇਸ਼ਾ ਫਰੈਸ਼ ਤੇਲ ਯੂਜ ਹੁੰਦਾ।
ਹਾਂਜੀ-ਹਾਂਜੀ, ਔਰ ਘਰ ਐਹ ਵੀ ਅਸੀਂ ਹੈਲਦੀ ਖਾਣਾ ਬਣਾ ਸਕਦੇ ਆਂ। ਜਿਵੇਂ ਕਿ ਸੂਜੀ ਦਾ ਹੋ ਗਿਆ, ਆਲੂ ਦਾ ਹੋ ਗਿਆ।
ਘਰ ਹੀ ਬਣਾਂਦੇ ਨੇ ਜ਼ਿਆਦਾਤਰ ਫਾਸਟ ਕੋਈ ਵੀ ਇਹ ਰੇਡੀਆਂ ਤੇ ਨਹੀਂ ਜਾਂਦਾ, ਕਿਉਂਕਿ ਸਭ ਨੂੰ ਪਤਾ ਹਾਈਜੀਨ ਹੀ ਹੈਗਾ ਉੱਥੇ।
ਹੂੰ, ਔਰ ਦੇਖੋ ਇਹ ਵੀ ਹੋ ਗਿਆ, ਅਸੀਂ ਅਗਰ ਘਰ ਬਣਾਵਾਂਗੇ, ਤਾਂ ਅਸੀਂ ਸਾਰੇ ਇਕੱਠੇ ਹੋ ਕੇ ਖਾਵਾਂਗੇ। ਜੇ ਅਸੀਂ ਬਾਹਰੋਂ ਮੰਗਾਵਾਵਾਂਗੇ ਤਾਂ ਉਹ ਇੱਕ ਹੀ ਬੰਦਾ ਖਾ ਸਕਦਾ
ਇੱਕ ਪੀਸ ਹੀ ਆਉਂਦਾ ਸੀ
ਹਾਂਜੀ- ਹਾਂਜੀ
ਤੇ ਮਤਲਬ ਘਾਹ ਹੀ ਬਣਾਉਂਦੇ ਹੋ ਕਿ ਤੁਸੀਂ ਵੀ ਬਾਹਰ ਲਿਆਂਦੇ ਹੋ
ਨਹੀਂ ਅਸੀਂ ਘਰ ਹੀ ਬਣਾਉਣਾ ਪਸੰਦ ਕਰਨੇ ਹਾਂ
ਜੀ ਮਤਲਬ ਤੁਹਾਨੂੰ ਘਰ ਦੀ ਸਭ ਤੋਂ ਵਧੀਆ ਚੀਜ਼ ਕਿਹਣੀ ਲੱਗਦੀ ਹੈ ਖਾਣ ਚ
ਘਰ ਦੇ ਕਾਫ਼ੀ ਚੀਜ਼ਾਂ ਹੁੰਦੀਆਂ ਨੇ ਸਨੈਕਸ ਬਣਾ ਲਉ ਕਾਫੀ ਵੈਜੀਟੇਬਲ ਦੀ ਹਰ ਇੱਕ ਚੀਜ਼ ਬਣ ਜਾਂਦੀ ਹੈ ਜਿਵੇਂ ਸਾਂਬਰ ਹੋ ਗਿਆ ਜਾਂ ਕਿਆ ਕਹਿਤੇ ਹੈ ਵੈਜੀਟੇਬਲ ਦੇ ਅਸੀਂ ਉਹ ਵੀ ਬਣਾ ਸਕਦੇ ਹਾਂ
ਹਾਂਜੀ -ਹਾਂਜੀ
ਫੂਡ ਵੀ ਬਣ ਜਾਂਦਾ ਹੈ
ਫਲ ਫਰੂਟ ਤਾਂ ਦੇਖੋ ਅੱਜ ਕੱਲ੍ਹ ਸਭ ਨੂੰ ਹੀ ਬਨਾਉਣਾ ਹੁੰਦਾ
ਹਾਂ ਦੇਖੋ ਅੱਜ ਕੱਲ੍ਹ ਦੇਖੋ ਅਗਰ ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਬਣਾ ਲੈਂਦਾ ਯੂਟਿਊਬ ਦੇਖ ਲੈਂਦਾ ਯੂਟਿਊਬ ਵਿੱਚੋਂ ਸਿੱਖ ਸਕਦੇ ਅਸੀਂ ਹ ਹਾਂ ਅਸੀਂ ਹਰ ਇੱਕ ਚੀਜ਼ ਯੂਟਿਊਬ ਵਿੱਚੋਂ ਸਿੱਖ ਸਕਦੇ ਹਾਂ ਠੀਕ ਹੈ ਘਰ ਦੀ ਕਾਫੀ ਚੀਜ਼ਾਂ ਬਣਦੀਆਂ ਨੇ ਜਿਵੇਂ ਸਨੈਕਸ ਬਣਾ ਲਓ ਸਨੈਕਸ ਕਾਫ਼ੀ ਚੀਜ਼ਾਂ ਦੇ ਬਣਦੇ ਨੇ ਸੂਜੀ ਦੇ ਹੋ ਗਏ ਪੋਹੇ ਦੇ ਹੋ ਗਏ
ਹਾਂਜੀ
ਠੀਕ ਹੈ ਸੂਜੀ ਦਾ ਪੋਹੇ ਦਾ ਹਰ ਇੱਕ ਚੀਜ਼ ਦਾ ਸਨੈਕਸ ਬਣ ਜਾਂਦਾ
ਅਤੇ ਹੈਲਦੀ ਤੇ ਹੈਲਦੀ ਚੀਜ਼ ਦਾ ਸਨੈਕ ਬਣ ਜਾਂਦਾ ਹੁਣ ਤੇ
ਹਾਂ ਹਾਂ ਹਲਦੀ ਚੀਜ਼ ਆ ਜਿਵੇਂ ਕਿ ਕਹਿੰਦੇ ਨੇ ਡੇਲੀ ਇਕਆਲੂ ਜ਼ਰੂਰ ਖਾਣਾ ਚਾਹੀਦਾ ਬੱਚਿਆਂ ਨੂੰ ਵੀ ਦੇਣਾ ਚਾਹੀਦਾ ਖੁਦ ਵੀ ਬੋਇਲਡ ਆਲੂ ਬੋਇਲਡ ਆਲੂ ਦੇ ਕਿਤਨੇ ਹੀ ਸਨੈਕਸ ਬਣਦੇ ਨੇ
ਹਾਂਜੀ
ਅਸੀਂ ਡੇਲੀ ਬਣਾ ਸਕਦੇ ਹਾਂ ਹਰ ਇੱਕ ਬੋਇਲਡ ਆਲੂ ਦਾ ਸਨੈਕਸ ਹੋ ਗਿਆ ਪੋਹਾ ਦਾ ਹੋ ਗਿਆ ਦੇਖੋ ਪ੍ਰੋਟੀਨ ਵਾਲੀ ਵੀ ਚੀਜ਼ਾਂ ਅਸੀਂ ਘਰ ਯੂਜ ਕਰ ਸਕਦੇ ਹਾਂ ਜਿਵੇਂ ਸੋਇਬੀਨ ਦੀ ਬੜੀਆਂ ਹੋ ਗਈਆਂ
ਹਾਂਜੀ ਓਦੇ ਵੀ ਸੋਇਆ ਚੰਕਸ ਬਣਾਉਦੇ ਨੇ
ਹਾਂ -ਹਾਂ ਉਹ ਵੀ ਹੋ ਗਿਆ ਅਸੀਂ ਉਹ ਵੀ ਬਣਾ ਸਕਦੇ ਹਾਂ ਦੇਖੋ ਉਹਦੇ ਕਬਾਬ ਵੀ ਬਣਦਾ
ਹਾਂਜੀ ਕਬਾਬੀ ਰਸੋਇਆ ਤੋਂ ਹੀ ਬਣਦਾ ਹੈ
ਹਾਂ ਹਾਂ ਸੋਇਆ ਤੋਂ ਅਸੀਂ ਕਬਾਬ ਵੀ ਬਣਾ ਸਕਦੇ ਹਾਂ ਅਸੀਂ ਉਹ ਵੀ ਬਣਾ ਸਕਦੇ ਹਾਂ ਕੀ ਕਹਿੰਦੇ ਨੇ ਅਹ ਸੋਇਆਬੀਨ ਦੇ ਪਕੌੜੇ ਵੀ ਬਣਦੇ ਨੇ
ਮਤਲਬ ਕਿ ਹੈਲਦੀ ਹੈਦਰੀ ਚੀਜ਼ਾਂ ਹੀ ਬਣਦੀਆਂ ਇਸੱ ਤੋਂ ਮਤਲਬ ਅੱਜ ਕੱਲ੍ਹ ਦੇ ਅਗਰ ਤੁਸੀਂ ਤੇਲ ਵੀ ਯੂਜ ਨਹੀਂ ਕਰਨਾ ਤੇ ਇਕ ਨਯਾ ਆਯਾ ਏਅਰ ਫ੍ਰਾਇਰ ਉਸ ਵਿੱਚ ਤੁਸੀਂ ਦੋ ਬੂੰਦ ਤੇਲ ਪਾਣਾ ਏ ਤੇ ਆਟੇ ਵਿੱਚ ਲਗਾ ਕੇ ਤੇ ਤੁਹਾਡੀ ਪੂੜੀਆਂ ਬਣ ਜਾਣਗੀਆਂ ਕਿਉਂਕਿ ਉਹ ਫਰਾਇਰ ਹੈਗਾ ਹੈ ਲੇਕਿਨ ਬਿਨਾਂ ਤੇਲ ਤੋਂ ਫਰਾਈ ਕਰਦਾ ਹੈ ਉਹ ਮਤਲਬ ਜਿੱਦਾਂ ਕਮਾਈ ਕਰੋਵੇ ਵਹਿਗਾ ਨਾ ਬਸ ਉਸ ਤੋਂ ਥੋੜ੍ਹਾ ਅਲੱਗ ਹੈਗਾ ਬਸ ਉਹ ਉਸ ਵਿੱਚ ਤੁਸੀਂ ਮਤਲਬ ਆਲੂ ਤੇ ਚਿਪਸ ਪਤਾ ਨੀ ਅਲੱਗ ਅਲੱਗ ਤਰੀਕੇ ਦੀ ਡਿਸ਼ ਬਣਾ ਸਕਦੇ ਹੋ ਉਸ ਵਿਚ ਤੁਸੀ
ਜੀਦਾਂ ਅਸੀ ਓਇਲ ਨਹੀ ਯੂਜ ਕਰਦੇ ਕਈ ਬੰਦੇ ਓਇਲ ਨਹੀ ਖਾਣਾ ਪਸੰਦ ਕਰਦੇ ਤ ਇਏਦਾਂ ਬਣਾ ਕੇ ਖਾ ਸਕਦੇ ਨੇ
ਹਾਂਜੀ ਘੇਰੇ
ਅਜ-ਕਲ ਹਾਂ ਅਜ-ਕਲ ਬਹੁਤ ਚੀਜਾ ਆ ਚੁਕੀਆਂ ਨੇਂ, ਬਟ ਅਧਿਕਤਰ ਸਾਡਾ ਵੀ ਮੇਰਾ ਵੀ ਇਹੀ ਸੁਜੈਸ਼ਨ ਹੈ ਕਿ ਬਾਹਰ ਦਾ ਘੱਟ ਹੀ ਖਾਓ ਤਾਂ ਬੈਸਟ ਕਿਉਂਕਿ ਦੇਖੋ ਬਾਹਰ ਦਾ ਖਾਣ ਨਾਲ ਕਈ ਬਿਮਾਰੀਆਂ ਹੋ ਜਾਂਦੀਆਂ ਨੇ ਕਈ ਕੁਛ ਹੋ ਜਾਂਦਾ ਐ।
ਹਾਂਜੀ, ਇਹ ਤੇ ਹੈਗੇ ਦੇਖੋ ਉਥੇ ਹਾਈਜੀਨ ਵੀ ਨੀਂ ਹੁੰਦਾ ਸਾਨੂੰ ਪਤਾ ਵੀ ਨੀ ਕਿਡਾ ਬਣਾ ਰਹੇ ਨੇ ਜੀ।
ਹਾਂ ਕਿਵੇਂ ਬਣਾ ਰਹੇ ਨੇ ਉਹ ਅਪ- ਨੇ ਹੱਥ ਧੋ ਵੀ ਰਹੇ ਆ ਨਹੀਂ ਧੋ ਰਹੇ ਨੇ ਹਾਂ ਓਰ ਉਹਨਾਂ ਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਹੱਥ ਧੋ ਵੀ ਰਹੇ ਨੇ ਜਾਂ ਨਹੀਂ ਥੋਰੇ ਕਿਵੇਂ ਬਣਾ ਰਹੇ ਨੇ ਹਾਂ ਅ ਦੇਖੋ ਕੁਛ ਵੀ ਫੂਡ ਖਾਓ ਹੈਲਦੀ ਖਾਓ ਅੱਛਾ ਖਾਓ ਨਾਲ ਖੁਦ ਵੀ ਖਾਓ ਨਾਲ ਬੱਚਿਆਂ ਨੂੰ ਵੀ ਅੱਛਾ ਖਲਾਓ
ਹਾਂਜੀ ਅਜ ਕਲ ਤੇ ਬਚੇਆ ਬੱਚੇ ਵੀ ਐ ਵ ਜਿ ਨੇ ਜਿ਼ਦ ਕਰਦੇ ਰਹਿਦੇ ਹਰ ਚੀਜ਼ ਲਈ
ਨਹੀਂ ਦੇਖੋ ਅਗਰ ਤੁਸੀ ਘਰ ਵਿਚ ਹੀ ਆਪਣੇ ਬੱਚਿਆਂ ਨੂੰ ਅਛੇ- ਅਛੇ ਸਨੈਕਸ ਬਣਾ ਕੇ ਦੋਗੇ ਅਛੀ- ਅਛੀ ਚੀਜ਼ਾ ਬਣਾ ਕੇ ਦੋਗੇ ਫਸਟ ਪੁਆਇੰਟ ਹੈ ਅਗਰ ਪੇਰੈਂਟਸ ਅਸੀ ਬਾਹਰ ਦਾ ਖਾਣਗੇ ਤੇ ਬੱਚੇ ਵੀ ਬਾਹਰ ਦਾ ਹੀ ਖਾਣਗੇ
ਹਾਂਜੀ ਮੇਰੇ ਘਰ ਮਤਲਬ ਬੜੇ ਬੱਚੇ ਅਹ ਮਾਂ ਪੇ ਅਗਰ ਬੰਦ ਕਰਦੇ ਨਾਂ ਭਾਰ ਦਾ ਖਾਣਾ, ਤੇ ਬੱਚੇ ਵੀ ਬੰਦ ਕਰ ਦੇਣਗੇਂ ਤੇ ਘਰ ਦਾ ਖਾਣਾ ਮਤਲਬ ਘਰ ਦੇ ਵ ਵਿਚ ਬਣਾਣਾ ਤੁਸੀ ਫਾਸਟ ਫੂਡ, ਅਗਰ ਤੁਸੀ ਫਾਸਟ ਫੂਡ ਖਾਣਾ ਵੀ ਐ ਤੇ ਘਰ ਬਣਾ ਲਓ
ਹਾਂ, ਹਾਂ।
ਬਾਕੀ ਮੈਂ ਤੁਹਾਨੂੰ ਇਕ ਚੀਜ ਦਸਾਂਗਾ, ਮੈਦਾ ਘੱਟ ਖਾਓ ਮੈਦ ਤੋਂ ਵਧੀਆ ਤੁਸੀ ਨਾਂ ਸੂਜੀ ਯੂਜ ਕਰ ਲਿਆ ਕਰੋ, ਹੁਣ ਤੇ ਮੋਮੋਜ਼ ਵੀ ਆਟੇ ਦੇ ਬਣਦੇ ਨੇਂ
ਹਾਂਜੀ, ਹਾਂਜੀ ਅਸੀ ਵੀ ਸਭ ਕੁਛ ਆਟੇ ਦਾ ਹੀ ਬਣਾਉਂਣੇ ਆਂ, ਅਸੀ ਮੈਦਾ ਯੂਜ਼ ਨਈ ਕਰਦੇ ਕਿਉਕਿ ਬੱਚਿਆਂ ਲਈ ਬਹੁਤ ਜ਼ਿਆਦਾ ਨੁਕਸਾਨ ਐ।
ਹਾਂਜੀ ਉਹ ਤੇ ਛਤ ਚ ਜੰਮ ਜਾਂਦਾ, ਬੱਚਿਆਂ ਦੀ ਛੋਟੇ-ਛੋਟੇ, ਨਿਕੇ-ਨਿਕੇ ਬੱਚਿਆਂ ਜੀ ਜਵਾਕਾਂ ਦੀ
ਔਰ ਉਹਨਾਂ ਨੂੰ ਥੋੜ੍ਹਾ ਪਹੁੰਚਾਣਾ ਵੀ ਔਖਾ ਹੁੰਦਾ। ਤਿੰਨ-ਚਾਰ ਦਿਨ ਲਗ ਜਾਂਦੇ ਨੇਂ, ਅਸੀ ਹਾਂ, ਅਸੀ ਹਰ ਇਕ ਚੀਜ ਅਸੀ ਹਰ ਇਕ ਚੀਜ ਸੂਜੀ ਜਾਂ ਮੈ ਉਹਦੀ ਬਣਾਉਦੇ ਹਾਂ ਆਟੇ ਦੀ ਅਸੀ ਕੁਛ ਵੀ ਉਹ ਨੀਂ ਯੂਜ ਕਰਦੇ ਮੈਦਾ ਮੁ
ਨ੍ਹੀਂ ਮੈ ਤੁਹਾਨੂੰ ਦਸਾਂ, ਅਗਰ ਤੁਸੀ ਮੋਮੋਸ ਬਣਾਉਣੇ ਵੀ ਤੇ ਆਟੇ ਦੇ ਈ ਬਣਾਇਆ ਕਰੋ।
ਅਛਾ ਅਛਾ, ਕੋਈ ਗੱਲ ਨਈਂ ਤੁਸੀ ਮੈਨੂੰ ਇਹਦੀ ਰੈਸਪੀ ਦਸਣਾ।
ਹਾਂਜੀ, ਅਗਰ ਤੁਸੀ ਮਤਲਬ ਮੋਮੋਸ ਬਣਾਉਣੇ ਨੇਂ ਤੇ ਪਹਿਲੇ ਪੱਤਾ ਗੋਭ
ਹਾਂਜੀ, ਹਾਂਜੀ।
ਪੱਤਾ ਗੋਭੀ ਪਿਆਜ ਨਾਲੇ ਉਸ ਵਿਚ ਗਾਜਰ ਤੇ ਸਵੀਟ ਕੋਰਨ ਸਿਰਕਾ ਪਾ ਕੇ ਮਾੜਾ ਜਿਆ ਤੇ ਉਹਨੂੰ ਫਰਾਈ ਕਰ ਲੈਣਾ ਹਲਕਾ ਜਿਹਾ ਮਤਲਬ, ਕਰ ਲੈਣਾ ਠੀਕ ਐ। ਭੁੰਨ ਲੈਣਾ ਠੀਕ ਐ। ਫੇਰ ਆਟੇ ਦੀ ਲੋਹੀ ਜਿਹੀ ਬਣਾਉਣੀ ਆ ਜਿਦਰ ਰੋਟੀ ਆਟਾ ਗੁਣਦੇ ਨੇਂ ਅਸੀ
ਹਾਂਜੀ, ਹਾਂਜੀ।
ਫੇਰ ਉਸਦੀ ਛੋਟੀ ਜਿਹੀ ਲੋਈ ਜਿਹੀ ਲੈਕੇ ਫੇਰ ਉਸ ਵਿਚ ਮਸਾਲਾ ਭਰ ਕੇ ਜੇ ਜਿਦਾ ਮੋਮੋ ਬਣਾਉਦੇ ਨੇਂ ਸਟੀਮ ਕਰਦੇ ਨੇਂ, ਅਗਰ ਤੁਸੀ ਫਰਾਈ ਖਾਂਦੇ ਤੇ ਤੁਸੀ ਫਰਾਈ ਵੀ ਕਰ ਸਕਦੇ ਹੋ। ਮਤਲਬ ਅਗਰ ਤੁਸੀ ਅਗਰ ਤੁਸੀ ਬਾਹਰ ਦਾ ਖਾਣਾ ਵੀ ਐ ਨਾਂ ਅਤੇ ਆਪਣੇ ਬੱਚਿਆਂ ਨੂੰ ਡੋਸਾ ਜਾਂ ਇਡਲੀ ਖਵਾਓ ਉਸ ਵਿਚ ਬਿਲਕੁਲ ਵੀ ਮੈਦਾ ਨਈਂ ਹੁੰਦਾ।
ਹਾਂਜੀ, ਹਾਂਜੀ ਉਹ ਤਾਂ ਸੂਜੀ ਵਗੈਰਾ ਦਾ ਬਣਾ ਲੋ।
ਹਾਂਜੀ, ਸੂਜੀ ਮਤਲਬ ਅਗਰ ਤੁਸੀਂ ਬਾਹਰ ਖਾਣਾ ਵੀ ਨਾਂ ਮਤਲਬ ਮੰਨ ਲਓ ਤੁਸੀਂ ਕਿਥਤੇ ਬਾਹਰ ਰਹਿ ਗਏ ਹੋ ਤੇ ਫੇਰ ਤੁਸੀਂ ਮਤਲਬ ਇਡਲੀ ਡੋਸਾ ਮਤਲਬ ਸਾਊਥ ਇੰਡੀਅਨ ਵਿੱਚ ਨਾਂ ਮੈਦਾ ਮਤਲਬ ਬਹੁਤ ਘੱਟ ਯੂਜ ਹੁੰਦਾ ਮਤਲਬ। ਹਾਂਜੀ। ਉੱਥੇ ਮਤਲਬ ਮੈਂ ਇਦਾਂ, ਇੰਨਾ ਕੁ ਘੱਟ ਯੂਜ ਹੁੰਦਾ, ਮਤਲਬ ਇਹ ਕਦੀ ਚੀਜ਼ ਚ ਮੈਂਦਾਂ ਪੈਂਦਾ ਹੋਏਗਾ, ਮਤਲਬ ਜਾਨੀ ਵਿੱਚ ਵੈਸੇ ਸਾਰੀ ਚੀਜ਼ਾਂ ਸੂਜੀ ਦੀ ਬਣਦੀ ਐ ਉਥੇ
ਅੱਛਾ-ਅੱਛਾ,
ਜੇ ਅਗਰ ਮਤਲਬ ਤੁਸੀਂ ਘਰ ਬਣਾਓਗੇ, ਨਾ ਘਰ ਤੇ ਤੁਹਾਡੇ ਮਤਲਬ ਅਹ ਫਰਾਈ ਕਰਕੇ ਮਤਲਬ ਤਵਾ ਲੈ ਕੇ ਉਸ ਵਿੱਚ ਬੈਟਰ ਜਿਹਾ ਬਣਾ ਲਓ, ਤੁਸੀਂ ਸੂਜੀ ਦਾ ਬਣਾਉਣਾ ਤੁਸੀਂ ਫਿਰ ਉਸ ਵਿੱਚ ਆਲੂ ਦਾ ਮਸਾਲਾ ਗੇਰ ਕੇ ਤੁਸੀਂ ਐੰਨ ਕੁ ਸਵਾਦ ਡੋਸਾ ਬਣਾ ਸਕਦੇ ਹੋ ਨਾ, ਘਰੇ ਹੀ।
ਹਾਂਜੀ, ਹਾਂਜੀ, ਅਸੀਂ ਜ਼ਿਆਦਾਤਰ ਹਾਂ ਅਸੀਂ ਜ਼ਿਆਦਾਤਰ ਘਰ ਦਾ ਹੀ ਸਨੈਕਸ ਬਣਾਉਂਦੇ ਹਾਂ, ਸਾਡਾ ਡੇਅਰੀ ਦਾ ਰੁਟੀ ਹੈ ਅਸੀਂ ਘਰ ਹੀ ਬਣਾਨੇ ਹਾਂ।
ਸਭ ਤੋਂ ਵਧੀਆ ਚੀਜ਼ ਹੈ ਜੀ ਘਰੇ ਕਰਨ ਨੂੰ
ਅਸੀਂ ਡੇਲੀ ਦੇਖੋ, ਨਿਆਣੇ ਅੱਜ-ਕੱਲ੍ਹ ਸਨੈਕਸ ਹੀ ਖਾਣਾ ਪਸੰਦ ਕਰਦੇ ਨੇ ਉਹਨਾਂ ਨੂੰ ਰੋਟੀ ਟੀ ਚਾਹੀਦੀ ਨੇ ਉਸ ਤੋਂ ਵਧੀਆ ਅਸੀ ਅਲੱਗ-ਅਲੱਗ ਚੀਜ਼ਾਂ ਦੇ ਸਨੈਕਸ ਬਣਾ ਕੇ ਦੇਈਏ, ਤੇ ਬੱਚੇ ਡੇਲੀ ਖਾਣਗੇ, ਵੀ ਉਸ ਤੋਂ ਬਾਅਦ ਦੇ ਬੱਚੇ ਖਾਣਗੇ, ਤੇ ਉਹਨਾਂ ਨੂੰ ਥੋੜ੍ਹੀ ਤਾਕਤ ਵੀ ਮਿਲੇਗੀ, ਅੱਜ-
ਹਾਂਜੀ, ਹਾਂਜੀ।
ਨਹੀਂ ਸਨੈਕਸ ਹੀ ਖਾਣਾ ਪਸੰਦ ਕਰਦੇ ਨੇ, ਔਰ ਹਾਂ।
ਤੇ ਸਨੈਕਸ ਹੀ ਖਾਂਦੇ ਨੇ,
ਔਰ ਸਨੈਕਸ ਐਸੇ ਬਣਾਓ, ਕਿ ਬੱਚੇ ਵੀ ਖਾਣ ਅਲੱਗ ਅਲੱਗ ਚੀਜ਼ ਦੇ ਸਨੈਕਸ ਬਣਦੇ ਨੇ, ਨਾ-ਨਾ ਮੈ ਤਾਂ, ਅਤੇ ਅਸੀਂ ਯੂਜ ਕਰਨਾ ਹੀ ਨਹੀਂ,
ਹਾਂਜੀ ਅੱਠ ਮਤਲਬ ਅੱਟ ਹੀ,
ਹਾਂ ਆਟਾ ਹੋ ਗਿਆ, ਸੂਜੀ ਹੋ ਗਿਆ ਪੋਹਾ ਹੋ ਗਿਆ।
ਹਾਂਜੀ ਪੋਹਾ ਤੇ ਸਭ ਤੋਂ ਵਧੀਆ ਚੀਜ਼ ਹੈਗੀ ਹੈ, ਖਾਣ ਲਈ ਮਤਲਬ ਸਵੇਰੇ ਬ੍ਰੇਕਫਾਸਟ ਵਿੱਚ
ਓਟਸ ਬਣਾ ਦੋ ਬ ਬੱਚਿਆਂ ਨੂੰ ਕਾਫ਼ੀ ਚੀਜ਼ਾਂ ਨੇ ਆਈਟਮਾਂ ਐ ਨੀ ਹੈ ਜ਼ਰੂਰੀ ਹਾਂ।
ਤੁਸੀਂ ਮਸਾਲਾ ਉਸ ਬਣਾ ਲੋ, ਉਸ ਵਿੱਚ ਵੀ ਇੰਨਾ ਕੁ ਸਵਾਦ ਆਉਂਦਾ ਨਾ ਮੈਗੀ। ਡਿੱਟੂ ਮੈਗੀ ਹੁੰਦੀ ਹੈ, ਲੇਕਿਨ ਉਹ ਹੁੰਦਾ ਆਟੇ ਦਾ ਹੈ।
ਹਾਂ ਉਹ ਦੇਖੋ ਮੈਗੀ ਵੀ ਮਿਲਦੀ ਆ ਆਟੇ ਦੀ,
ਮਿਲਦੀ ਹੈ ਹਾਂਜੀ ਆਟੇ ਦੀ ਮੈਗੀ ਮਿਲਦੀ ਹੈ, ਉਹ ਕਵਾ ਦੋ ਤੁਸੀਂ
ਠੀਕ ਹੈ ਬੱਚਿਆਂ ਨੂੰ ਦੇਖੋ, ਬੱਚੇ ਮੰਗਦੇ ਨੇ ਆ ਮੈਗੀ ਹੋ ਗਈ। ਪਾਸਤਾ ਹੋ ਗਿਆ, ਸਭ ਮੰਗਦੇ ਨੇ ਪਾਸਤਾ ਸੂਜੀ ਦਾ ਵੀ ਮਿਲਦਾ। ਔਰ ਹਾਂ, ਆਟੇ ਦਾ ਆਟੇ ਦੀ ਮੈਗੀ ਨਹੀਂ ਮਿਲਦੀ ਹੈ, ਬੱਚਿਆਂ ਨੂੰ ਇਹ ਸਭ ਚੀਜ਼ਾਂ ਦੋ ਬੱਚਿਆਂ ਨੂੰ ਨੁਕਸਾਨ ਹੀ ਨਾ, ਕਰਨ ਬੱਚਿਆਂ ਦੀ ਸਿਹਤ ਵੀ ਸਹੀ ਰਹੇ ਔਰ ਖੁਦ ਵੀ ਖਾਓ। ਬੱਚਿਆਂ ਨੂੰ ਵੀ ਬਣਾ ਕੇ ਖਵਾਓ ਫਸਟ ਪੁਆਇੰਟ ਹੈ। ਕਿ ਅਗਰ ਪੇਰੈਂਟਸ ਖਾਏਗੇ, ਤਾਂ ਬੱਚੇ ਵੀ ਖਾਣਗੇ ਅਗਰ ਪੇਰੈਂਟਸ ਹੀ ਬਾਹਰ ਦਾ ਖਾਣਗੇ ਦੇਖੋ ਅੱਜ-ਕੱਲ ਪੇਰੈਂਟਸ ਤਾਂ ਪਹਿਲੀ ਗੱਲ ਹੈ ਸੋਚਦੇ ਨੇ, ਚਲੋ ਅੱਜ ਸੰਡੇ ਆ। ਹ ਅਹ ਸੰਡੇ ਆ ਚਲੋ ਅਸੀਂ ਅ ਸਵੇਰੇ ਬਟੂਰੇ ਛੋਲੇ ਹੀ ਖਾਣ ਜਾਂਦੇ ਹਾਂ।
ਹਾਂਜੀ ਦੁਪਹਿਰੇ ਦੁਪ ਦੁਪਹਿਰੇ ਨਾ-ਨਾ ਆ ਜਾਣਗੇ। ਘੀ ਫਸਟ ਫੂਡ, ਚੋਮੀਨ, ਨੂਡਲ, ਮਨਚੂਰੀਅਨ
ਉਹ ਹੋਗਿਆ ਨਾ ਅਸੀਂ ਘਰ ਵੀ ਬਣਾ ਸਕਦੇ ਹਾਂ, ਭਟੂਰੇ ਸ ਔਰ ਜ ਅਤੇ ਅਸੀਂ ਦੋ ਬੰਦੇ ਖਾਣ ਜਾਵਾਂਗੇ, ਅਸੀਂ ਉਹੀ ਬਟੂਰੇ ਛੋਲੇ ਘਰ ਬਣਾਵਾਂਗੇ ਉਹ ਨਹੀਂ ਹੀ ਪੇਮੈਂਟ ਬਟ ਸਾਨੂੰ ਉਹ ਫਾਇਦਾ ਹੋਏਗਾ, ਕਿ ਸਾਡੀ ਫੁੱਲ ਫੈਮਿਲੀ ਖਾਏਗੀ।
ਹਾਂਜੀ। ਉਨੇ ਹੀ ਪੈਸੇ ਚ ਤੁਸੀਂ ਜ਼ਿਆਦਾ ਬਣਾ ਲਓਗੇ। ਕੁਆਂਟਿਟੀ ਵੀ ਤੁਹਾਡੀ ਜ਼ਿਆਦਾ ਬਣੇਗੀ। ਤੇ ਕੁਆਲਿਟੀ ਵੀ ਘਰ ਦੀ ਸਭ ਤੋਂ ਵਧੀਆ ਬਣੇਗੀ ਜੀ।
ਹਾਂਜੀ। ਉਸ ਤੋਂ ਬਾਅਦ ਪੂਰੀ ਫੈਮਿਲੀ ਖਾਏਗੀ।
ਹਾਂਜੀ। ਪੂਰੀ ਫੈਮਿਲੀ ਵੀ ਇੰਜੋਏ ਕਰੇਗੀ, ਤੇ ਘਰੇ ਹੀ ਸਭ ਨੂੰ ਸਵਾਦ ਪੂਰੇ ਮਿਲਣਗੇ।
ਹਾਂਜੀ ਹਾਂਜੀ। ਇਸ ਤੋਂ ਬੈਟਰ ਹੈ, ਮਤਲਬ ਹਰ ਕੋਈ ਹੈ ਅੱਜ-ਕੱਲ੍ਹ ਤਾਂ ਵੈਸੇ ਜ਼ਿਆਦਾਤਰ ਪੇਰੈਂਟਸ ਨੂੰ ਨੌਲੇਜ ਹੋ ਗਈ ਹੈ ਕਿ, ਅਸੀਂ ਬੱਚਿਆਂ ਨੂੰ ਬਾਹਰ ਦਾ ਨਹੀਂ ਖਿਲਾਉਣਾ।
ਹਾਂਜੀ। ਅੱਜ ਕੱਲ੍ਹ ਦੇ ਤਾਂ ਬੱਚੇ ਛੋਟੇ- ਛੋਟੇ ਜਵਾਕ ਜਿਦ ਕਰਦੇ ਨੇ, ਲੇਕਿਨ ਸਾਰੇ ਮਾਂ -ਪਿਓ ਅੱਜ -ਕੱਲ ਤੇ ਘਰੇ ਹੀ ਬਣਾ ਦਿੰਦੇ ਨੇ ਸਭ ਚੀਜ਼ੇ।
ਹਾਂਜੀ। ਅੱਜ ਕੱਲ੍ਹ ਪੇਰੈਂਟਸ ਹੀ ਮਤਲਬ ਐਕਟਿਵ ਹੋ ਗਏ ਨੇ ਕਿ ਉਹਨਾਂ ਨੇ ਘਰ ਦਾ ਹੀ ਬਣਾਉਣਾ। ਘਰ ਦਾ ਹੀ ਬੱਚਿਆਂ ਨੂੰ ਖਾਣਾ ਠੀਕ ਹੈ। ਆਪ ਵੀ ਖਾਓ, ਨਾਲ ਬੱਚਿਆਂ ਨੂੰ ਵੀ ਖਾਓ, ਅੱਛੀ ਗੱਲ ਹੈ।
ਹਾਂਜੀ ਹੈਲੋ
ਹੈਲੋ। ਚਲੋ ਠੀਕ ਹੈ ਵੀਰ ਜੀ, ਤੁਹਾਨੂੰ ਮੈਂ ਬਾਅਦ ਚੋਂ ਕਰਾਂਗੀ ਅ ਅੱਛਾ ਲੱਗਿਆ ਬਹੁਤ ਜ਼ਿਆਦਾ ਗੱਲ ਕਰਕੇ ਸਾਡੇ ਨਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।